ਹੈਲੋ।
ਹੈਲੋ।
ਹਾਂਜੀ।
ਹੈਲੋ! ਸਸ਼੍ਰੀ ਕਾਲ ਜੀ।
ਹਾਂਜੀ, ਸ਼ਾਸੀ ਕਾਲ।
ਕੀ ਹਾਲ -ਚਾਲ ਜੀ?
ਵਧੀਆ ਜੀ।
ਕੀ ਕਰਦੇ ਸੀ?
ਬਸ ਰੋਟੀ, ਪਾਣੀ ਖਾ ਕੇ ਵੇਲੇ ਹੋਏ ਸੀਗੇ।
ਓਕੇ ਜੀ ਓਕੇ, ਹੋਰ? ਅੱਛਾ ਜੀ, ਮੈਂ ਨਾ ਇੱਕ ਗੱਲ ਪੁੱਛਣੀ ਸੀਗੀ ਤੁਆਡੇ ਕੋਲੋਂ ਅ ਤੁਸੀਂ ਮਤਲਬ ਕਿ ਅ ਐਜੂਕੇਸ਼ਨ ਬਾਰੇ ਕਿੰਨਾ ਕੁ ਮਤਲਬ ਕੀ ਨੋਲੇਜ ਐ ਤੁਆਨੂੰ? ਅਛਾ ਤੁਆਡੀ ਐਜੂਕੇਸ਼ਨ ਕੀ ਐ, ਕੁਆਲੀਫਿਕੇਸ਼ਨ?
ਓਕੇ ਮੇਰੀ ਐਮ- ਬੀ-ਏ ਹੈਗੀ ਐ।
ਓਕੇ- ਓਕੇ- ਓਕੇ।
ਹਾਂਜੀ।
ਹਾਂਜੀ ਠੀਕ ਏ ਜੀ। ਤੇ ਤੁਸੀਂ ਪੰਜਾਬੀ ਬਾਰੇ ਕੁਛ ਜਾਣਦੇ ਓ, ਸਾਡੀ ਪੰਜਾਬੀ ਬਾਰੇ, ਮਾਂ ਬੋਲੀ ਬਾਰੇ?
ਹਾਂਜੀ।
ਓਕੇ ਜੀ ਓਕੇ, ਵਧੀਆ ਗੱਲ ਐ ਜੀ। ਦੇਖੋ ਹੁਨ ਪੰਜਾਬੀ ਸਾਡੀ ਕਿੰਨੀ ਮਤਲਬ ਕਿ ਲੁਪਤ ਨੀ ਹੋਈ ਜਾ ਰੀ ਤੁਸੀਂ ਅਗਰ ਦੇਖਿਆ ਹੋਏ ਤੇ ਅੱਜ ਕੱਲ੍ਹ ਮਲਬ ਕਿ ਜਿੰਨਾ ਇੰਗਲਿਸ਼ ਦੇ ਉੱਤੇ ਕਿੰਨਾ ਮਲਬ ਕਿ ਓ ਕਰ ਰੇ ਨੇ ਦਬਾ ਪਾ ਰੇਨ ਵੀ ਇੰਗਲਿਸ਼- ਇੰਗਲਿਸ਼। ਜਿਵੇਂ ਹੁਨ ਹਰ ਘਰ ਚ ਦੇਖੋ ਪਰ ਭਾਵੇਂ ਪੰਜਾਬ ਐ, ਭਾਵੇਂ ਅਦਰ ਏਰੀਆਸ ਹੈਗੇ ਨੇ ਸਟੇਟ ਹੈਗੇ ਨੇ, ਤੇ ਬੱਚੇ ਕਿੰਨੇ ਬਾਰ ਜਾ ਰੇ ਨੇ।
ਹਾਂਜੀ, ਓ ਹਰ ਇੱਕ ਘਰ ਵਿੱਚ ਅੱਜ ਕੱਲ ਮਾਂ- ਪਿਓ ਹਿੰਦੀ ਬੋਲਨ ਨੂੰ ਕੈਂਦੇ ਹੈਗੇ ਆ ਪੰਜਾਬੀ ਨੀ ਬੋਲਨੀ।
ਜੀ, ਬਿਲਕੁਲ ਸਈ ਜੀ। ਤੇ ਦੇਖੋ ਫੇਰ ਕਿ ਅਨ ਅਸੀਂ ਖੁੱਦ ਵੀ ਅਗਰ ਮੇਰੇ ਘਰ ਵੀ ਦੇਖਿਆ ਜਾਏ ਨਾ ਹੁਣ ਮੇਰਾ ਬੇਟਾ ਬੇਟਾ ਸੀਗਾ ਢਾਈ ਕੁ ਸਾਲ ਦਾ, ਤੇ ਓ ਕੀ ਕੈਂਦੇ ਨੇ ਜਦ ਬੋਲ ਨੀ ਪਾ ਰਿਆ ਸੀ, ਤੇ ਫਿਰ ਮੈਨੂੰ ਪੁ -ਤੀਨ ਸਾਲ ਚ ਸਕੂਲ ਗਿਆ ਨਾ ਤਿੰਨ ਸਾਲ ਦਾ ਹੋਇਆ ਤੇ ਉੱਥੇ ਉਨੇ ਮਤਲਬ ਕਿ ਹਿੰਦੀ ਹੀ ਸਿੱਖੀ ਸਟਾਰਟਿੰਗ ਤੋਂ ਈ। ਤੇ ਹੁਨ ਜੇ ਮੈਂ ਉਨੂੰ ਪੰਜਾਬੀ ਚ ਗੱਲ ਕਰਦੀ ਆ ਨਾ ਤੇ ਓ ਬੜੀ ਮਤਲਬ ਕਿ ਰੇਅਰ ਗੱਲ ਕਰਦੈ। ਪੰਜਾਬੀ ਚ ਬੜਾ ਘੱਟ ਬੋਲਦੈ, ਤੇ ਜਿਵੇਂ ਹੁਨ ਮੈਂ ਓਈ ਕੈਣਾ ਚਾਨੀ ਆ ਕਿ ਪੰਜਾਬੀ ਕਿਵੇਂ ਲੁਪਤ, ਛੁਪੀ ਜਾ ਰੀ ਐ, ਘੱਟ ਹੋਈ ਜਾ ਰੀ ਐ ਸਾਡੇ ਚੋਂ ਨਾ। ਤੇ ਸਾਨੂੰ ਪੰਜਾਬੀ ਤੇ ਜਾਦਾ ਮਤਲਬ ਕਿ ਓ ਅ ਕਰਨਾ ਚਾਈਦੈ ਕਿ ਪੰਜਾਬੀ ਸਾਨੂੰ ਜਾਦਾ ਸਿੱਖਣੀ ਚਾਈਦੀ ਐ।
ਹਾਂਜੀ -ਹਾਂਜੀ, ਪੰਜਾਬੀ ਸਿੱਖ
ਆਵਾਜ਼ ਆ ਰੀ ਐ?
ਹਾਂਜੀ- ਹਾਂਜੀ।
ਆਵਾਜ਼ ਓਕੇ ਜੀ ਓਕੇ ਹਾਂ ਪੰਜਾਬੀ ਸਾਨੂੰ ਸਿੱਖ ਸਿੱਖਣੀ ਵੀ ਚਾਹੀਦੀ ਹੈ ਅੱਗੇ ਸਾਡੇ ਨੂੰ ਆਪਣੇ ਬੱਚਿਆਂ ਨੂੰ ਸਿਖਾਉਣੀ ਵੀ ਚਾਹੀਦੀ ਹੈ। ਭਾਵੇਂ ਉਹ ਸਿੱਖਣੀ ਬੋਲਣੀ ਹੋਏ, ਲਿਖਣੀ ਹੋਏ, ਪੜ੍ਹਨੀ ਹੋਏ
ਪੜ੍ਹਨੀ ਤਾਂ ਬਹੁਤ ਜ਼ਿਆਦਾ ਟਫ ਲੱਗਦੀ ਹੈ, ਅੱਜ ਕੱਲ੍ਹ ਦੇ ਬੱਚਿਆਂ ਨੂੰ।
ਹਾਂਜੀ- ਹਾਂਜੀ- ਹਾਂਜੀ ਕਿਉਂਕਿ ਹਾਂ ਹਾਂਜੀ। ਕਿਉਂਕਿ ਉਹਨਾਂ ਨੂੰ ਨਾ ਉਹ ਸ਼ਬਦ ਹਾਂਜੀ ਸ਼ਬਦ ਨਹੀਂ ਸਮਝ ਆਉਂਦੇ ਕੀ ਸ਼ਬਦ ਲਿਖਿਆ ਹੋਇਆ ਹੈ, ਕਿਹੜਾ ਸ਼ਬਦ ਹੁਣ ਜਿਵੇਂ ਆਪਣੇ ਬੱਚੇ ਨੂੰ ਮੈਂ ਅਗਰ ਪੜ੍ਹਾ ਰਹੀ ਹਾਂ ਨਾ ਤੇ ਮੇ ਅਗਰ ਉਹਨੂੰ ਉ ਅ ਸਿਖਾ ਰਹੀ ਹਾਂ। ਤੇ ਉਹ ਕੁਛ ਵਰਡਸ ਬੋਲ ਦੇਗਾ ਸਹੀ ਤਰ੍ਹਾਂ। ਫਿਰ ਕੁਛ ਵਰਡ ਨੂੰ ਨਾ ਉਹ ਦੇਖੇਗਾ ਵੀ ਹੈ ਹਿੰਦੀ ਦਾ ਵਰਡ ਹੈ ਜਿਵੇਂ ਸ ਔਰ ਮ 'ਚ', ਕੰਨਫਿਊਜ ਹੋ ਜਾਂਦਾ ਹੈ। ਤੇ ਮ ਨੂੰ ਹਿੰਦੀ 'ਚ' ਹੀ ਬੋਲੇਗਾ ਇਹ ਮ ਹੈ, ਇਹ ਮ ਹੈ। ਤੇ ਮਤਲਬ ਕਿ ਮੈਂ ਅਹ ਪੰਜਾਬੀ ਸਾਡੀ ਨਾ ਬੜੀ ਪਿੱਛੇ ਜਾ ਰਹੀ ਹੈ।
ਹਾਂਜੀ ਉਹ ਤਾਂ ਹੈ ਲੋਕ ਲੋਕਾ ਨੂੰ ਸਮਝ ਹੀ ਨਹੀਂ ਆਉਂਦੇ ਪੰਜਾਬੀ ਦੇ ਵਰਡ ਕੀ ਬੋਲਣਾ ਵਾ ਅਗਰ ਕੋਈ ਪੰਜਾਬੀ ਸਾਮਨੇ ਬੋਲ ਵੀ ਰਿਹਾ ਨਾ ਪਤਾ ਹੀ ਨਹੀਂ ਲੱਗਦਾ ਖੜ ਜਾ ਆਜਾ, ਉਹਨਾਂ ਨੂੰ ਨਹੀਂ ਪਤਾ ਲੱਗਦਾ ਹੈਗਾ।
ਹਾਂਜੀ, ਹੁਣ ਜਿਵੇਂ ਅਸੀਂ ਕਿਸੇ ਨਾਲ ਅਸੀਂ ਕਿਸੇ ਦੇ ਘਰ ਜਾ ਰਹੇ ਹਾਂ ਤੇ ਸਾਡੀ ਪੰਜਾਬੀ ਜਿਵੇਂ ਸਾਨੂੰ ਖੜੀ ਬੋਲੀ ਵੀ ਆਉਂਦੀ ਹੈ, ਸਾਨੂੰ ਨੋਰਮਲ ਬੋਲੀ ਵੀ ਆਉਂਦੀ ਹੈ। ਤੇ ਅਸੀਂ ਕਿਸੇ ਦੇ ਘਰ ਜਾ ਰਹੇ ਹੈ ਨਾ। ਤੇ ਅਸੀਂ ਉਸੇ ਨਾਲ ਉਹਨਾਂ ਨਾਲ ਗੱਲ ਕਰ ਰਹੇ ਹਾਂ ਤੇ ਕਈ ਐਸੇ ਵਰਡਸ ਹੈਗੇ ਜੋ ਤੁਹਾਨੂੰ ਕਹਿੰਦੇ ਤੁਸੀਂ ਰਿਪੀਟ ਕਰਨਾ ਕਿ ਤੁਸੀਂ ਕੀ ਬੋਲਿਆ। ਕਿ ਦੇਖੋ ਮਤਲਬ ਕਿ ਇੰਨੇ ਅੱਜ ਦੀ ਜਨਰੇਸ਼ਨ ਵਿੱਚ ਤੇ ਵੱਡੇ ਵੱਡੇ ਬ ਬੰਦੇ ਵੀ ਭਾਵੇਂ ਉਹ ਬਜ਼ੁਰਗ ਹਨ ਤੇ ਭਾਵੇਂ ਉਹਹ ਯੰਗਰ ਹਨ। ਤੇ ਉਹ ਵੀ ਐ ਪੁੱਛ ਰਹੇ ਨੇ ਕਿ ਤੁਸੀਂ ਪੰਜਾਬੀ ਚ ਕੀ ਬੋਲਿਆ ਮਤਲਬ ਕਿ ਪੰਜਾਬੀ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ।
ਹਾਂਜੀ। ਅੱਜ ਕੱਲ ਦੇ ਬੱਚਿਆਂ ਨੂੰ ਮਾੜਾ ਜਿਹਾ ਇੱਥੋਂ, ਪਿੰਡ ਲੈਜਓ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਸਮਝ ਨੀ ਲੱਗੇਗੀ ਉਹ ਕੀ ਕਹਿ ਰਹੇ ਹੈਗੇ ਆ ਬਿਲਕੁਲ ਵੀ ਨਹੀਂ ਮਤਲਬ ਉਹਨਾਂ ਦੀ ਪੰਜਾਬੀ ਠੇਠ ਪੰਜਾਬੀ ਹੁੰਦੀ ਹੈ, ਬਿਲਕੁਲ ਵੀ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੈਗੀ ਤੇ ਉਹ ਸਭ ਫੇਰ ਕਹਿੰਦੇ ਹੈਗੇ ਆ ਜੀ ਇਹ ਪੇਂਡੂ ਹੈ ਹੋਰ ਤਰ੍ਹਾਂ ਬੋਲਦੇ ਹੈਗੇ ਹੈ ਕਿਉਂਕਿ ਸਟਾਰਟਿੰਗ ਤੋ ਹੀ ਨਹੀਂ ਉਹ ਪੰਜਾਬੀ ਬੋਲਦੇ ਹੈਗੇ ਫਿਰ ਉਹਨਾਂ ਨੂੰ ਸਮਝ ਹੀ ਕੀ ਲੱਗੀ
ਸਮਝ ਹੀ ਨਹੀਂ ਆਉਂਦੀ। ਹੁਣ ਅਸੀਂ ਅਗਰ ਦ ਅ ਦੂਸਰੇ ਸਟੇਟ ਚ ਚਲੇ ਜਾਈਏ ਨਾ ਤੇ ਅਗਰ ਅਸੀਂ ਆਪਣੇ ਪੰਜਾਬੀ ਨੂੰ, ਅਗਰ ਵਧਾਉਣਾ ਚਾਹੀਏ ਅਸੀਂ ਬੋਲ ਰਹੇ ਹਾਂ ਪੰਜਾਬੀ। ਹੁਣ ਮੇਰੀ ਆਦਤ ਕੀ ਹੈ ਕਿ ਮੈਂ ਪੰਜਾਬੀ ਵਿੱਚ ਹੀ ਗੱਲ ਕਰਦੀ ਹਾਂ ਅਗਰ ਸਾਹਮਣੇ ਵਾਲਾ ਮੇਰੇ ਨਾਲ ਹਿੰਦੀ ਗੱਲ ਕਰ ਰਿਹਾ ਨਾ ਮੈਂ ਤਾਂ ਵੀ ਉਹਨੂੰ ਪੰਜਾਬੀ ਜਵਾਬ ਦਿੰਦੀ ਹਾਂ ਤੇ ਕੀ ਕਹਿੰਦੇ ਨਾ ਉਹਨੂੰ ਕਈ ਵਾਰ ਉਸ ਬੰਦੇ ਨੂੰ ਨਹੀਂ ਸਮਜ ਜਾਂਦੀ ਹੁਣ ਮੈਂ ਆਪਣੇ ਮਤਲਬ ਕਿ ਨੌਨ ਦੇ ਘਰ ਗਈ ਉਹਨਾਂ ਘਰ ਜ਼ਿਆਦਾਤਰ ਹਿੰਦੀ ਬੋਲਦੇ ਨੇ ਹੈ ਉਹ ਪਿਓਰ ਸਿੱਖ ਹੈ, ਲੇਕਿਨ ਹਿੰਦੀ ਬੋਲਦੇ ਨੇ ਬੱਚੇ ਜਿਵੇਂ ਬੋਲਦੇ ਨੇ ਫਿਰ ਉਹਨਾਂ ਨਾਲ ਵੱਡੇ, ਉਵੇਂ ਬੋਲ ਰਹੇ ਉਹਨਾਂ ਦੇ ਅ ਗ੍ਰੈਂਡ ਪੇਰੈਂਟਸ ਹੈ ਉਹ ਵੀ ਉਵੇਂ, ਬੋਲਦੇ ਨੇ ਫਿਰ ਮੈਂ ਉਹਨਾਂ ਨੂੰ ਵੇਖਿਆ, ਮੈਂ ਕਿਹਾ ਜਦ ਤੱਕ ਤੁਸੀਂ ਬੱਚੇ ਨਾਲ ਪੰਜਾਬੀ ਚ ਗੱਲ ਨਹੀਂ ਕਰੋਗੇ ਬੱਚੇ ਨੂੰ ਸਮਝਾਓਗੇ ਨਹੀਂ ਸਾਡੀ, ਮਾਂ ਬੋਲੀ ਹੈ ਪੰਜਾਬੀ ਬਾਰੇ ਉਹਨੂੰ ਕੋਈ ਹਿਸਟਰੀ ਉਹਨੂੰ ਕੁਛ ਦੱਸੋਗੇ ਨੀ ਤੇ ਉਹ ਬੋਲੇ, ਗਾ ਹੀ ਨਹੀਂ,
ਹੋਰ ਕੀ, ਮੇਰੀ ਖੁਦ ਦੀ ਚਾਚੀ ਕਸ਼ਮੀਰ ਦੀ ਹੈਗੀ ਐ। ਤੇ ਉਹ ਹਿੰਦੀ ਬੋਲਦੇ ਹੈਗੇ। ਏਆ ਜਦੋਂ ਉਹ ਵਿਆਹ ਕੇ ਵੀ ਆਏ ਤਾਂ ਵੀ ਉਹ ਹਿੰਦੀ ਬੋਲਦੇ ਸੀ, ਬਟ ਉਹ ਹਿੰਦੀ ਬੋਲਦੇ ਸੀ ਅਸੀਂ ਪੰਜਾਬੀ ਚ ਉਹਨਾਂ ਨੂੰ ਜਵਾਬ ਦਿੰਦੇ ਸੀ।
ਜਵਾਬ ਦਿੰਦੇ ਸੀ, ਹਾਂਜੀ, ਫਿਰ ਉਹ ਸਾਹਮਣੇ ਵਾਲਾ ਬੰਦਾ ਨਾ ਜੇ ਅਗਰ ਨਵਾਂ ਬੰਦਾ ਆਇਆ, ਤੇ ਅਗਰ ਅਸੀਂ ਉਹਨੂੰ ਪੰਜਾਬੀ ਜਵਾਬ ਦਿਆਂਗੇ ਨਾ ਤਾਂ ਫਿਰ ਉਹਨੂੰ ਪੰਜਾਬੀ ਥੋੜੇ ਟਾਈਮ ਬਾਅਦ ਆ ਜਾਏਗੀ।
ਹਾਂਜੀ, ਹੁਣ ਮੇਰੀ ਚਾਚੀ ਬੋਲ ਲੈਂਦੀ ਆ ਪੰਜਾਬੀ ਵੀ ਅੱਗੇ ਉਹਨਾਂ ਦਾ ਮੁੰਡਾ ਉਹ ਵੀ ਠੇਠ ਪੰਜਾਬੀ ਬੋਲਦਾ, ਪਿਓਰ ਐ ਪੰਜਾਬੀ ਬੋਲਦਾ ਵਾ।
ਹਾਂਜੀ, ਹਾਂਜੀ ਉਹੀ ਨਾ ਹੁੰਦੇ ਅਸੀਂ ਕਿਧਰੇ ਵੀ ਜਾਈਏ, ਅਸੀਂ ਬਾਹਰ ਵੀ ਕਿਸੇ ਸ਼ੋਪ ਤੇ ਵੀ ਚਲੇ ਜਾਈਏ ਨਾ ਅਸੀਂ ਕਿਸੇ ਸ਼ੋਪ ਤੇ ਵੀ ਚਲੇ ਜਾਈਏ ਤੇ ਅਗਰ ਉਹ ਬੰਦੇ ਅਗਰ ਨੋਨ ਸਿੱਖ ਵੀ ਹੈਗੇ, ਨੋਨ ਸਿੱਖ ਤੁਸੀਂ ਕਿਸੇ ਦੇ ਘਰ ਚ ਚਲੇ ਜਾਓ। ਉਹਨਾਂ ਨੂੰ ਸਾਡੇ ਤੋਂ ਵਾਧੂ ਅੱਛੀ ਪੰਜਾਬੀ ਆਂਦੀ ਐ, ਮੈਂ ਦੇਖਿਆ ਸਗੋਂ ਐਸੇ ਮੈਂ ਕਈ ਸਿੱਖ ਪਰਿਵਾਰ ਕੁਛ ਐਸੇ ਦੇਖੇ ਜਿਨਾਂ ਦੇ ਘਰ ਹਿੰਦੀ ਹੀ ਬੋਲੀ ਜਾਂਦੀ ਐ, ਪੰਜਾਬੀ ਬੜੀ ਘੱਟ ਬੋਲੀ ਜਾਂਦੀ ਐ ਤੇ ਕੀ ਕਹਿੰਦੇ ਨਾ ਕਈ ਐਸੇ ਨੋਨ ਸਿੱਖ ਹੈਗੇ, ਹੁਣ ਤੁਸੀਂ ਗੁਰਦੁਰਿਆਂ ਚ ਵੀ ਦੇਖ ਲਓ, ਕਿੰਨੇ ਵੱਡੇ- ਵੱਡੇ ਮਤਲਬ ਕਿ ਅ ਗੁਰਦੁਆਰਿਆਂ ਚ ਦੇਖਲੋ ਤੁਸੀਂ ਸੇਵਾਦਾਰ ਵੇਖੋਗੇ ਤੁਸੀਂ ਨੋਨ ਸਿੱਖ ਤੁਹਾਨੂੰ ਹਿੰਦੂ ਲੋਕ ਮਿਲਣਗੇ ਸੇਵਾ ਕਰਨ ਵਾਲੇ। ਔਰ ਸਿੱਖਾਂ ਤੋਂ ਜ਼ਿਆਦਾ ਸੇਵਾ ਕਰਦੇ ਨੇ।
ਪੰਜਾਬੀ ਤੇ ਸਾਰੇ ਬਾਹਰ ਈ ਜਾਈ ਜਾਂਦੇ, ਉਹਨਾਂ ਨੇ ਕੀ ਹੀ ਪੰਜਾਬੀ ਪੜ੍ਹਨੀ ਐ ਜਾਂ ਉਹਨਾਂ ਨੇ ਬੋਲਣੀ ਐ, ਉਹ ਬਾਹਰ ਜਾਈ ਜਾਂਦੇ ਹੈਗੇ ਐ। ਮਾੜੀ ਪਲੱਸ- ਟੂ ਹੁੰਦੀ ਐ ਤੇ ਨਾਲ ਈ ਜੀ ਬਾਹਰ ਚੱਲ
ਬਾਹਰ ਚਲੇ ਹੋਰ ਕਿ ਨਾਮ, ਸਭ ਤੋਂ ਜ਼ਿਆਦਾ ਹੁਣ ਤੁਸੀਂ ਦੇਖੋਗੇ, ਐਜੂਕੇਸ਼ਨ ਵਿੱਚ ਜਿਵੇਂ ਪੜ੍ਹਾਈਆਂ ਚ ਆ ਕਿੰਨਾ ਫ਼ਰਕ ਪੈ ਗਿਆ ਕਿ ਅਸੀਂ ਜਿਵੇਂ ਆਪਣੀ ਗੱਲ ਕਰੀਏ ਤੇ ਸਾਡੀ ਪੜ੍ਹਾਈ ਚ ਕੋਈ ਇੰਨਾ ਫ਼ਰਕ ਨਹੀਂ ਸੀ। ਅਸੀਂ ਇੱਕ ਗਾਈਡ ਲੈਂਦੇ ਸੀਗੇ ਤੇ ਉਹਦੇ ਚ ਸਾਰਾ ਕੁਛ ਪੜ੍ਹ ਲੈਂਦੇ ਸੀ, ਲੇਕਿਨ ਅੱਜ ਅਗਰ ਤੁਸੀਂ ਇਹ ਦੇਖੋਗੇ ਜਿਵੇਂ ਇੰਗਲਿਸ਼ ਮੀਡੀਅਮ ਸਕੂਲ ਦੀਆਂ ਇੰਗਲਿਸ਼ ਮੀਡੀਅਮ ਸਕੂਲ ਦੀਆਂ ਇੱਕ ਸਬਜੈਕਟ ਦੀਆਂ ਚਾਰ - ਚਾਰ ਬੁੱਕਸ ਹੁੰਦੀਆਂ। ਤੇ ਇੰਗਲਿਸ਼ ਦੇ ਉੱਤੇ ਉਹਨਾਂ ਨੇ ਹਰ ਚੀਜ਼ ਨੂੰ ਇੰਗਲਿਸ਼ ਵਿੱਚ ਕਰ ਦਿੱਤਾ। ਅਹ ਭਾਵੇਂ ਉਹ ਸਾਇੰਸ ਐ, ਭਾਵੇਂ ਮੈਥ ਐ, ਭਾਵੇਂ ਉਹ ਜੋ ਵੀ ਤੁਸੀਂ ਲਗਾ ਲਓ। ਇੱਕ ਬਸ ਹਿੰਦੀ - ਹਿੰਦੀ ਵਿੱਚ ਆਂਦੀ ਐ, ਬਾਕੀ ਸਾਰੇ ਸਬਜੈਕਟ ਜਿਹੜੇ ਹੁੰਦੇ ਨੇ ਉਹ ਇੰਗਲਿਸ਼ ਵਿੱਚ ਆਂਦੇ, ਤੇ ਕਿਉਂ ਆ ਰਹੇ ਨੇ ਹੁਣ ਬਈ ਜਿੱਦਾਂ ਹੁਣ ਬੇ ਜ ਅੱਗੇ ਬਾਹਰ ਜਾ ਰਹੇ ਨੇ, ਉਹਨਾਂ ਨੂੰ ਚਾਹੀਦੇ ਕਿ ਸਾਨੂੰ ਇੰਗਲਿਸ਼ ਕਰਨੀ ਐ। ਤੇ ਪਹਿਲੇ ਤੇ ਮੈਂ ਜਿਹੜੇ ਇੰਗਲਿਸ਼ ਕੋਰਸ ਵਾਲੇ ਉਹ ਦੇਖਦੀ ਸੀ ਨਾ ਅਕੈਡਮੀਸ ਦੇਖਦੀ ਸੀ। ਕੋਈ ਸੈਂਟਰ ਹੁੰਦਾ ਸੀ ਤੇ ਉਹ ਖਾਲੀ ਪਏ ਹੁੰਦੇ ਸੀ। ਲੇਕਿਨ ਅੱਜ ਉਹ ਵੀ ਅੱਜ ਜੀਦੀ ਗੇਟੀ ਚੋ ਵੀ ਭਰੇ ਹੋਏ ਆ।
ਹਾਂਜੀ, ਇਹ ਤਾਂ ਹੈ।
ਹਾਂ। ਔਰ ਸਾਡੇ ਪੰਜਾਬੀ ਨੂੰ ਮਤਲਬ ਕਿ ਬੜਾ ਪਿੱਛੇ ਜਾ ਰਹੀ ਐ ਸਾਡੇ ਪੰਜਾਬੀ, ਮੈਨੂੰ ਖੁਦ ਨੂੰ ਕਿਉਂਕਿ ਸਾਡੇ ਪੰਜਾਬੀ ਦੇਖੋ ਹੁਣ ਆ ਕਿੰਨਾ ਅਹ ਉਹ ਹੈਗਾ, ਗੁਰਦੁਆਰੇ ਕਿੰਨੇ ਹੈਗੇ। ਇਤਿਹਾਸਿਕ ਗੁਰਦੁਆਰੇ ਕਿੰਨੇ ਹੈਗੇ ਨੇ।
ਹਾਂਜੀ, ਓਦਰ ਅਪਾਂ ਜਾਈਏ, ਗੁਰਦੁਆਰੇ ਚ ਜਾਈਏ, ਥੋੜਾ ਜਾ ਪੰਜਾਬੀ ਚ ਲਿਖੇਆ ਹੁੰਦਾ, ਬਟ ਓਦਾ ਨੀਚੇ ਟਰਾਂਸਲੇਟ ਤੇ ਹਿੰਦੀ ਚ
ਹਾਂ, ਬਿਲਕੁਲ ਸਈ ਜੀ, ਬਿਲਕੁਲ ਸਈ ਹਾਂਜੀ, ਤੇ ਅ ਕੈਂਦੇ ਨੇ ਓਈ-ਓਈ, ਮੈਂ ਤੂਆਨ ਦਾੱਸ ਰੀ ਆ ਹੁਨ ਜਿੱਦਾਂ ਅਸੀ ਇਤਿਹਾਸਿਕ ਗੁਰਦਆਰੇਆਂ ਚ ਚਲੇ ਜਾਈਏ, ਪੰਜਾਬ ਵਿੱਚ ਕਿੰਨਾ ਗੁਰਦੁਆਰਾ ਹੈਗੈ ਲੇਕਿਨ ਅਗਰ ਅਸੀ ਦੂਸਰੇ ਪਾਸੇ ਦੇਖੀਏ ਤੇ ਪੰਜਾਬ ਇਚ ਕੀ ਕੈਂਦੇ ਨੇ, ਐ ਪੰਜਾਬੀ ਕਿਉਂ ਘੱਟ ਰੀ ਐ, ਇੱਕ ਤੇ ਅ ਐ ਬੱਚੇ ਬਾਰ ਜਾ ਰੇਨ। ਓਥੇ ਦੇ ਲੋਗ ਜਿੱਦੇ-ਜਿਦ ਅਸੀ ਤੇ ਮੇਰੇ ਖੁਦ ਦੇ ਬਟਾਲੇ ਚ ਸਾਡਾ ਮਕਾਨ ਹੈਗੈ। ਤੇ ਅਸੀ ਓਨਾਂ ਦੇ, ਸਾਡੇ ਆਸ-ਪਾਸ ਮਕਾਨ ਹੈਗੇਨ ਓ ਸਬ ਖਾਲੀ ਹੈਨ, ਇੱਕ ਉਥੇ ਬਾੱਸ ਗ੍ਰੈਂਡ ਪੇਰੈਂਟਸ ਰੈ ਰੇ ਨੇ, ਓ ਵੀ ਦੇਖ-ਰੇਖ ਵਾਸਤੇ, ਤੇ ਓਨਾਂ ਦੀ ਸਾਰੇਆਂ ਦੀ ਫੈਮਲੀਆਂ ਬ ਬ੍ਹਾਰ ਸ਼ਿਫਟ ਹੋ ਰੀਆਨ, ਤੇ
ਵੀ ਹੈਗਾ ਵਾ, ਮੈਂ ਸੁਣੇਆ ਸੀਗਾ, ਇੱਕ ਪਿੰਡ ਵੀ ਹੈਗਾ ਜਿੱਥੇ ਸਾਰੇ ਘਰਾਂ ਨੂੰ ਤਾਲੇ ਹੀ ਲੱਗੇ ਹੋਏ ਐ।
ਬਿਲਕੁਲ ਸਈ ਜੀ, ਬਿਲਕੁਲ ਸਈ, ਕਿਉਂ ਬਾੱਸ ਐਦੇ ਕਾਰਣ ਈ। ਕਿ ਪੰਜਾਬੀ ਘੱਟ ਰੀ ਐ, ਇੰਗਲਿਸ਼ ਵੱਧ ਰੀ ਐ, ਤੇ ਬੱਚੇ ਆਈਲੈਟਸ ਕਰ ਕਰਕੇ ਬ੍ਹਾਰ ਜਾਈ ਜਾ ਰੇਨ।
ਐ ਤੇ ਹੈ, ਹੋਰ ਪ ਅ ਜਿੱਦਾਂ ਪੰਜਾਬ ਬੋਰਡ ਚ ਅਸੀ ਕਰੀਏ, ਓਥੇ ਫੇਰ ਓ ਪਸ਼ਨ ਹੈਗੀ ਆ, ਹਨਾ ਹਿੰਦੀ ਹਾਂ, ਹਾਂਜੀ। ਜਿੱਦਾਂ ਅਸੀ ਸਾਇੰਸ ਨੂੰ ਕਰ ਸਕਦੇ ਆਂ ਬਟ ਫੇਰ ਵੀ ਲੋਕੀ ਸਬ ਹਿੰਦੀ, ਬੱਚੇ ਸਾਰੇ ਹਿੰਦੀ
ਹਾਂ, ਹਾਂਜੀ ਓਈ ਗੱਲ ਲ ਆਗੀ ਨਾ, ਦੇਖੋ ਜੀ ਕਿਉਂਕਿ ਪੰਜ ਅ ਅੱਗੇ ਜੇੜੀ ਓ ਆਰੀ ਐ ਨਾ ਫਿਊ ਚਰ ਹੈ ਬੱਚੇਆਂ ਦਾ ਅੱਗੇ ਤੇ ਓਨਾਂ ਨੇ ਹੁਨ, ਜਿਵੇਂ ਸਰਕਾਰ ਵੱਲੋਂ ਵੀ ਤੁਸੀਂ ਦੇਖ ਲੋ ਕਿ ਅ ਓ ਸਾਨੂੰ ਏਈ ਦੱਸ ਰੇਨ ਕਿ ਤੁਆਡਾ ਫਿਊਚਰ ਹੀ ਤਾਂ ਬਣਨਾ, ਜੇ ਤੁਆਡੇ ਕੋਲ ਕੋਈ ਵੈਲ ਐਜ ਐਜੂਕੇਸ਼ਨ ਹੋਏਗੀ ਤੁਸੀ ਵੈਲ ਐਜੂਕੇਟਿਡ ਹੋਓਗੇ। ਕਿਉਂਕਿ ਪ੍ਹੈਲਾਂ ਤੇ, ਦੇਖੋ ਮੇਰਾ ਜਿੱਦਾਂ ਹੁਨ ਦਾੱਸ ਸਾਲ ਪਿਛਲੇ, ਦਾੱਸ ਸਾਲ ਪ੍ਹੈਲੇ ਦੀ ਤੁਆਨੂੰ ਗੱਲ ਦੱਸ ਰੀਆਂ, ਕਿ ਇੱਕ ਬੀਕੋਮ ਕਰਕੇ ਵੀ ਨਾ ਸਾਨੂੰ ਨੌਕਰੀ ਮਿਲ, ਮਿਲ ਜਾਂਦੀ ਸੀ।
ਹਾਂਜੀ, ਬਟ ਅੱਜ-ਕੱਲ ਇੰਜੀਨੀਅਰ ਵੀ ਫ੍ਰੀ ਬੈਠੇ ਹੋਏ ਹੈ।
ਬਿਲਕੁਲ ਫ੍ਰੀ ਬੈਠੇ ਹੋਏਨ ਦੇਖੇਆ, ਐ ਸਾਰੀ ਗਲ ਉਥੇ ਈ ਆ ਗਈ ਨਾ ਐਜੂਕੇਸ਼ਨ ਦੀ। ਕਿ ਹੁਨ ਬੰਦੇ ਨੂੰ ਐਜ ਕੈਸ਼ਨ, ਜਿੰਨਾ ਮਰਜੀ ਬੰਦਾ ਪੜ ਲੇ, ਫੇਰ ਵੀ ਓਦੇ ਹਥ ਇਚ ਨੌਕਰੀ ਨਹੀਂ ਐ।
ਹਾਂਜੀ, ਓ ਤਾਂ ਹੈ। ਐਜੂਕੇਸ਼ਨ ਤੇ ਚਾਈਦੀ-ਚਾਹੀਦੀ ਐ, ਨਾਲੇ ਹਰ ਮਤਲਬ ਸਕਿੱਲ ਵੀ ਜਰੂਰ ਚਾਈਦੀ ਐ। ਕਿਸੇ ਵੀ ਚੀਜ ਦੀ ਹੋਵੇ। ਕੋਈ ਵੀ ਤੂਆਨੂੰ ਕੰਮ ਆਣਾ ਚਾਈਦੈ ਹੁੰਦੈ, ਕੋਈ ਵੀ ਹੋਵੇ ਚਾਹੇ ਓ ਕਿ ਚੰਗਾ ਹੋਵੇ ਯਾ ਕੁੱਛ ਵੀ ਔਰ ਤੁਆਨੂੰ ਸਰਟੀਫਿਕੇਟ ਵੀ ਨਾਲ ਈ ਚਾਈਦੇ ਐ।
ਹੋਣਾ ਚਾਈਦੈ ਤੁਆਡੇ ਕੋਲ, ਹਾਂਜੀ ਹੁਨ ਮੈਂ ਅਗਰ ਇੱਕ ਵਾਰੀ ਨਾ ਅ ਹਾਂਜੀ, ਅਪਲਾਈ ਕਰਨ ਗਈ ਅ ਜੋਬ ਲਈ ਤੇ ਓਨਾਂ ਨੇ ਕੇਆ ਤੁਆਡਾ ਐਕਸਪੀਰੀਅੰਸ, ਮੈਂ ਕੇਆ ਨਾ ਮੇਰੇ ਕੋਲ ਐਕਸਪੀਰੀਅੰਸ, ਤੇ ਨਾ ਮੇਰੇ ਕੋਲ ਸਕਿਲਸ ਹੈਗੀ ਹਾਂ ਮੇਰੇ ਕੋਲ ਐਜੂਕੇਸ਼ਨ ਜਰੂਰ ਸੀ ਲੇਕਿਨ ਓਦੇ ਨਾਲ ਕੋਈ ਕੋਰਸ ਵੀ ਸੀ ਨੀ ਕੋਰਸ ਵੀ ਨੀ ਸੀ, ਓ ਕੈਂਦੇ ਕੋਈ ਅ ਬ ਅ ਜਿਵੇਂ ਆਈ ਟਿ ਆਈ ਹੁੰਦੈ, ਕੋਈ ਸੀ ਈ ਟੀ ਹੁੰਦੈ, ਐਹੋ ਜੇ ਕੋਰਸ ਵੀ ਹੁਨ ਤੁਆਡੇ ਕੋਲ ਹੋਣੇ ਚਾਈਦੇ ਨ। ਤੇ ਖਾਲੀ ਐਜੂਕੇਸ਼ਨ ਨਾਲ ਵੀ ਕੁੱਛ ਨੀ ਹੁੰਦਾ। ਅਜ ਦੀ ਡੇਟ ਇਚ, ਹਾਂ। ਅੱਛਾ ਭੈਨ ਜੀ, ਮੈਂ ਨਾ ਤੁਆਨੂੰ ਨਾ ਤਾਂ ਥੋੜੀ ਦੇਰ ਤਕ ਕਰਦੀ ਆਂ ਫਿਰ ਠੀਕ ਐ ਜੀ। ਓਕੇ ਜੀ, ਸਸ਼੍ਰੀ ਕਾਲ।